ਹੈਲੋ। ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹੋਰ
ਮੈਂ ਵਿਹਲੀ ਬੈਠੀ ਸੀ ਸੋਚਿਆ ਤੁਹਾਡੇ ਨਾਲ ਗੱਲ ਕਰ ਲਾਂ ਕੀ ਕਰ ਰਹੇ ਹੋ ਤੁਸੀਂ?
ਅੱਛਾ।
ਕੀ ਕਰ ਰਹੇ ਹੋ ਤੁਸੀਂ? ਅੱਛਾ ਕੀ ਬਣਾਇਆ ਸੀ? ਅੱਛਾ ਕੀ ਬਣਾਇਆ ਸੀ, ਹਾਂ ਬੈਗਨ ਚੋਲ ਅੱਛਾ ਅੱਛਾ ਬੈਂਗਣ ਚਾਵਲ ਬਣਾਏ ਸੀ ਬੈਂਗਣ ਭਰ ਕੇ ਬਣਾਏ ਸੀਗੇ ਦੂਸਰੇ
ਐਧ ਬਣਾਏ ਸੀ। ਬਿਨਾ ਭਰੇ
ਅੱਛਾ ਬਿਨਾਂ ਪਰੇ ਹੋਰ ਤੁਸੀਂ ਕੀ ਕਰ ਰਹੇ ਹੋ?
ਹੈਲੋ
ਹੈਲੋ ਹਾਂਜੀ ਹੈਲੋ ਹਾਂਜੀ ਕੀ ਕਰ ਰਹੇ ਸੀ? ਤੁਸੀਂ
ਹੈਲੋ
ਹੈਲੋ ਹਾਂਜੀ ਕੀ ਕਰ ਰਹੇ ਸੀ ਤੁਸੀਂ ਹੈਲੋ
ਹੈਲੋ
ਹੈਲੋ -ਹੈਲੋ
ਹੈਲੋ
ਹੈਲੋ
ਹ ਹਾਂਜੀ ਕਿਧਰੇ ਘੁੰਮਣ ਨੀ ਗਏ।
ਨਹੀਂ ਜੀ ਘਰ ਵੇਲੇ ਬੈਠੇ ਹੈ।
ਘਰ ਵੇਲੇ ਬੈਠ ਕੇ ਕੀ ਕਰ ਰਹੇ ਹੋ?
ਟੀ ਵੀ ਵੇਖਦੇ ਪਏ ਸੀ।
ਟੀਵੀ ਤੇ ਕੀ ਵੇਖਦੇ ਹੋ?
ਛੋਟੀ ਸਰਦਾਰਨੀ
ਅੱਛਾ -ਅੱਛਾ ਰੋਜ਼ ਵੇਖਦੇ ਓ।
ਨਹੀਂ ਜੇਕਰ ਦੇ ਤਾਂਸ ਸੋ ਵੀ ਜਾਂਦੇ।
ਤੁਸੀਂ ਕਰਦੇ ਕੀ ਉਹ?
ਅਸੀਂ ਕੀ ਕਰਨਾ
ਬੁਟੀਕ ਜਾਂਦੇ ਹੋ, ਅੱਛਾ ਬੁਟੀਕ ਤੇ ਕੀ ਕਰਦੇ ਹੋ?
ਅ ਸਲਾਈ ਕਰਦੇ ਆ ਉੱਥੇ,